ਹੈਲੋ, ਹਾਂਜੀ ਸ ਸਤਿ ਸ਼੍ਰੀ ਅਕਾਲ, ਕੀ ਹਾਲ ਏ?
ਵਧੀਆ, ਤੁਸੀਂ ਦੱਸੋ?
ਹੋਰ ਕੀ ਕਰ ਰਹੇ ਸੀ।
ਕੁੱਛ ਨੀ ਫ੍ਰੀ ਸੀ।
ਹਮ, ਹੋਰ ਕੰਮ ਹੋ ਗਿਆ ਘਰ ਦਾ।
ਹਾਂਜੀ ਬਸ ਹੋ ਗਿਆ ਥੋੜ੍ਹਾ ਬਹੁਤਾ ਰਹਿੰਦਾ।
ਹਮ ਸਾਡੇ ਤੇ ਅੱਜ ਸਫ਼ਾਈ ਵਾਲੀ ਕੋਈ ਨਈ ਆਈ।
ਅੱਛਾ ਜੀ।
ਹਮ, ਜਦ ਤੱਕ ਘਰ ਸਾਫ਼ ਨਾ ਹੋਏ ਨਾ ਮਜ਼ਾ ਨਹੀਂ ਆਦਾ।
ਹਾਂਜੀ।
ਹੁਣ ਮੈਂ ਮੈਂ ਕਿਹਾ ਚਲੋ ਹੁਨ ਪੇਕੇ ਘਰ ਆਈ ਹੋਈ ਆ ਤੇ ਅੱਛਾ ਨੀ ਲੱਗਦਾ ਕਿ ਮੈਂ ਇੱਥੇ ਆ ਕੇ ਬਹਿ ਜਾਵਾਂ। ਤੇ ਮੋਬਾਈਲ ਚਲਾਵਾਂ ਮੈਂ ਤੇ ਲਮੀ ਸੀ ਪਈ ਥੋੜਾ ਮੋਬਾਈਲ ਮੈਂ ਕਰਾ ਦਿੰਦੀ ਹਾਂ।
ਹਾਂਜੀ।
ਬਸ ਸਾਫ਼ ਸਫ਼ਾਈ ਕਰਾਂਗੀ ਥੋੜ੍ਹਾ ਜਹਾ ਘਰ ਫਿਰ ਸੋਹਣਾ ਲੱਗਦਾ ਏ ਕੋਈ ਆਇਆ ਗਿਆ ਹੋਇਆ ਨਾ ਅੱਛਾ ਲੱਦਾ ਏ।
ਹਾਂਜੀ।
ਇੱਕ ਤੇ ਏਹਨਾ ਗੈਸਟਾ ਦਾ ਸਮਝ ਨੀ ਆਉਂਦਾ ਉਹ ਕਦੋਂ ਕੌਣ ਆ ਜਾਏ।
ਹਾਂਜੀ।
ਕਹਿੰਦੇ ਨਾ ਵੀ ਜੋ ਗੈਸਟ ਆਉਂਦਾ ਉਹ ਮਹਿਮਾਨ ਹੁੰਦਾ ਘਰ ਦਾ। ਤੇ ਫਿਰ ਮਹਿਮਾਨ ਜਦੋਂ ਆ ਜਾਏ ਫਿਰ ਉਹਨੂੰ ਕਿੱਥੇ ਭਾਵਾ ਗੇ।
ਹਾਂਜੀ।
ਸਵਾਈ ਨੀ ਕਰਾ ਗੇ।
ਹਾਂਜੀ।
ਹਮ ਘਰ ਜਿੰਨਾ ਸੋਹਣਾ ਹੋਵੇ ਨਾ ਓਨਾ ਵਧੀਆ ਲੱਗਦਾ ਏ।
ਹਾਂਜੀ।
ਹੁਣ ਕਹਿੰਦੇ ਨਾ ਵੀ ਅੱਜ ਕੱਲ ਜਿਵੇਂ ਕੁੜੀਆਂ ਨੇ ਜਿਵੇਂ ਜ਼ਰੂਰੀ ਨੀ ਉਹਨਾਂ ਨੂੰ ਸਿਰਫ ਪੜਾਓ ਪੜਾਓ ਲਿਖਾਓ ਚੰਗਾ ਲੇਕਿਨ ਉਹ
ਹਾਂਜੀ
ਸਭ ਕੁੱਛ ਸਿਖਾਉਣਾ ਪੈਂਦਾ ਏ
ਹਾਂਜੀ ਜੀ
ਘਰ ਆ ਦੀ ਘਰ ਦੀ ਸਫਾਈ ਵੀ ਕਰਨੀ ਹੈ ਕੋਈ ਆਇਆ ਗਿਆ ਹੋਵੇ ਉਹਦੇ ਸਾਹਮਣੇ ਵੀ ਕਿੱਦਾਂ ਪੇਸ਼ ਆਨਾ ਹੈ ਉਹ ਸਭ ਸਿਖਾਉਣਾ ਪੈਂਦਾ ਏ
ਹਾਂਜੀ
ਕੋਈ ਕਦੇ ਚਾਹ ਬਣਾ ਕੇ ਲਿਆਓ ਕਦੀ ਪਾਣੀ ਦਓ
ਹਾਂਜੀ
ਇਹ ਚੀਜ਼ਾਂ ਵੀ ਹੁੰਦੀਆਂ ਨੇ ਦੂਜਾ ਅੱਜ ਕੱਲ ਨਾ ਵੈਸੇ ਵੇ ਦੇਖਿਆ ਜਾਏ ਤਾਂ ਜਿੱਧਰ ਵੀ ਚਲੇ ਜਾਓ ਤੁਹਾਨੂੰ ਸਫਾਈ ਪੂਰੀ ਮਿਲੇਗੀ
ਹਾਂਜੀ
ਕਿਉਂਕਿ ਅੱਜ ਕੱਲ ਸਭ ਕਿਉਂ ਸਫਾਈ ਪਸੰਦ ਹੈ।
ਹਾਂਜੀ
ਅਗਰ ਤੁਸੀਂ ਚਲੇ ਜਾਓ ਮੈਟਰੋ ਚਲੇ ਜਾਓ ਸਟੇਸ਼ਨ ਤੇ ਤੁਹਾਨੂੰ ਹਰ ਜਗ੍ਹਾ ਸਫ਼ਾਈ ਮਿਲੇਗੀ ਸੜਕਾਂ ਤੇ ਦੇਖੋ ਕਿਉਂਕਿ ਥਾਂ ਥਾਂ ਤੇ ਲੋਕੀ ਲੱਗੇ ਹੋਏ ਨੇ ਸਫ਼ਾਈ ਕਰਨ ਵਾਲੇ ਕਰਮਚਾਰੀ
ਹਾਂਜੀ
ਤੇ ਪੂਰੇ ਪੂਰੇ ਜਗ੍ਹਾ ਦੀ ਉਹ ਸਫਾਈ ਕਰਦੇ ਰਹਿੰਦੇ ਨੇ
ਹਾਂਜੀ
ਕਣਕਾਂ ਦੀ ਸਫਾਈ ਤੇ ਹਰ ਜਗ੍ਹਾ ਜੋ ਕਿਸੇ ਵੀ ਹੋਸਪਿਟਲ ਕਲੇ ਜਾਓ ਉੱਥੇ ਵੀ ਤੁਹਾਨੂੰ ਸਫਾਈਆਂ ਮਿਲਣਗੀਆਂ
ਹਾਂਜੀ
ਬਟ ਬਹੁਤ ਹੀ ਰੇਅਰ ਰੇਅਰ ਜਗ੍ਹਾ ਹੁੰਦੀ ਹੈ ਕਿ ਸਫਾਈ ਕਰਦੇ ਨਹੀਂ ਲੋਕ
ਹਾਂਜੀ
ਜੇ ਸਫਾਈਆਂ ਕਰਦੇ ਰਹਿਣਗੇ ਤਾਂ ਸਹੀ ਰਹੇਗਾ ਨਹੀਂ ਰਹਨ ਨਹੀਂ ਕਰਨਗੇ ਤੇ ਫਿਰ ਦਿੱਕਤ ਹੋਏਗੀ ਹੁਣ ਜਦੋਂ ਵੀ ਮੰਨ ਲਓ ਗਰਮੀਆਂ ਸ਼ੁਰੂ ਹੋਣ ਵਾਲੀਆਂ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਅਸੀਂ ਘਰ ਵਿੱਚ ਸਾਡੇ ਤੋਂ ਕੂਲਰ ਪਏ ਨੇ
ਹਾਂਜੀ
ਕੂਲਰ ਸਫ਼ਾਈ ਕਰਨੇ ਹਾਂ ਜੇ ਕੂਲਰ ਚ ਕਿ ਮਨ ਲੋ ਕੀਤੇ ਤੇ ਫਿਰ ਮੱਛਰ ਪੈਦਾ ਹੋਣਗੇ ਫਿਰ ਅੱਧੀਆਂ ਬਿਮਾਰੀਆਂ ਦਾ ਕਾਰਨ ਤੇ ਇਹ ਮੱਛਰ ਹੈਗੇ ਨੇ ਸਾਰੇ ਬਸ ਪੂਰਾ ਧਿਆਨ ਰੱਖਿਆ ਕਰੋ ਕਿ ਤੁਹਾਡੇ ਨਾ ਘਰ ਦੇ ਆਸ ਪਾਸ ਕਿਸੇ ਵੀ ਜਗ੍ਹਾ ਤੇ ਪਾਣੀ ਨਾ ਖਲੋਤਾ ਹੋਵੇ
ਹਾਂਜੀ
ਨਾ ਕੋਈ ਮੰਨ ਲਓ ਅਗਰ ਤੁਸੀਂ ਇੱਕ ਲੰਬੇ ਟਾਈਮ ਤੱਕ ਘਰ ਤੋਂ ਬਾਹਰ ਜਾਣਾ ਹੈ। ਤੇ ਸਾਰੇ ਘਰ ਵਿੱਚ ਤੁਹਾਡੇ ਜਿੰਨੇ ਵੀ ਬਾਲਟੀਆਂ ਪਈਆਂ ਨੇ ਉਹ ਸਾਰਾ ਪਾਣੀ ਡਿੱਗ ਕੇ ਜਾਓ ਜੇ ਉਹ ਪਾਣੀ ਇੱਕ ਜਗ੍ਹਾ 'ਤੇ ਖੜਾ ਰਹੇਗਾ ਤਾਂ ਮੱਛਰ ਪੈਦਾ ਹੋਣਗੇ
ਹਾਂਜੀ
ਹੁਣ ਸਰਕਾਰ ਵੱਲੋਂ ਵੀ ਤੁਹਾਨੂੰ ਪਤਾ ਵੇ ਕੇ ਲੋਕੀ ਥਾਂ ਵਾਰੀ ਵਾਰੀ ਘਰ ਜਾਂਦੇ ਨੇ ਪਤਾ ਕਰਨ ਲਈ ਕਿ ਤੁਸੀਂ ਕੂਲਰ ਦਾ ਪਾਣੀ ਸਾਫ਼ ਕੀਤਾ ਤੁਹਾਡੇ ਫਰਿੱਜ ਚੋਂ ਕੋਈ ਪਾਣੀ ਤੇ ਨਹੀਂ ਨਿਕਲਦਾ ਪਿਆ ਜਾਂ ਕੋਈ ਹੋਰ ਦਿੱਕਤ ਤਾਂ ਨਹੀਂ ਹੈ ਜੇ ਤੁਸੀਂ ਘਰ ਗਮਲੇ ਰੱਖੇ ਹੋਏ ਨੇ ਤੇ ਗਮਲੇ ਗਮਲੇ ਸਾਫ ਨੇ ਪੂਰਾ ਕੇ ਚੈੱਕ ਕਰਕੇ ਜਾਂਦੇ ਨੇ ਕਈਆਂ ਲੋਕਾਂ ਨੇ ਨਾ ਬਹੁਤ ਸਾਰੇ ਗਮਲੇ ਰੱਖੇ ਹੁੰਦੇ ਨੇ ਤੇ ਉਹ ਪ੍ਰੋਪਰ ਧਿਆਨ ਹੀ ਰੱਖਦੇ
ਜੀ
ਤੇ ਉਹਨਾਂ ਨਾਲ ਉਹਦੇ ਗਮਲੇ ਵੀ ਖਰਾਬ ਹੁੰਦੇ ਨੇਂ ਤੇ ਦੂਜਾ ਇਨਵਾਇਰਮੈਂਟ ਵੀ ਥੋੜ੍ਹਾ ਖ਼ਰਾਬ ਹੁੰਦਾ ਐ।
ਹਾਂਜੀ।
ਮੱਛਰ ਪੈਦਾ ਹੋ ਜਾਂਦੇ ਨੇਂ ਦਿੱਕਤ ਹੁੰਦੀ ਐ।
ਹਾਂਜੀ।
ਬਿਮਾਰੀਆਂ ਦਾ ਘਰ, ਇਹ ਸਭ ਕੁਛ ਤੇ ਤੁਹਾਡੇ ਉੱਧਰ ਕਿੱਦਾਂ ਸਾਫ਼ ਸਫਾਈ ਦਾ ਹੱਲ ਤੁਹਾਡੇ ਏਰਿਏ ਚ
ਸਾਡੇ ਤਾਂ ਅਸੀਂ ਤਾਂ ਗਲੀਆਂ ਆਪ ਈ ਸਾਫ਼ ਕਰਦੇ ਆਂ, ਜਿਵੇਂ ਸਾਰੇ ਆਪੋ ਆਪਦੇ ਵਾਰਾਂ ਚੋਂ ਕਰਦੇ ਦਿੰਦੇ ਨੀਂ ਗੇ
ਹਾਂਜੀ।
ਹਾਂਜੀ ਤੇ ਨਾਲ ਨਾਲੀਆਂ ਚ ਪਾਣੀ ਤਾਂ ਸਾਡੇ ਨਈਂ ਖੜਾ ਰਹਿੰਦਾ ਪਿੰਡਾਂ ਚ
ਹਂ, ਚਲੋ ਨਾਲੀਆਂ ਚ ਤੇ ਨਾਲੀਆਂ ਦੀ ਤਾਂ ਸਫਾਈ ਤੇ ਅ ਹੁੰਦੀ ਰਹਿੰਦੀ ਐ।
ਹਾਂਜੀ।
ਕੋਈ ਨਾਂ ਕੋਈ ਤਾਂ ਕਰਮਚਾਰੀ ਲੱਗੇ ਰਹਿੰਦੇ ਨੇਂ ਸਫਾਈਆਂ ਕਰਨ ਲਈ।
ਹਾਂਜੀ।
ਬਸ ਥੋੜ੍ਹਾ ਜਦੋਂ ਬਾਰਸ਼ਾਂ ਦਾ ਪਾਣੀ ਆਂਦਾ ਵੇ ਤਾਂ ਉਹ ਥੋੜ੍ਹਾ ਦਿੱਕਤ ਕਰ ਦਿੰਦਾ ਐ।
ਕਿਤੇ-ਕਿਤੇ, ਤਾਂ ਨਾਂ ਸੜਕਾਂ ਪੂਰੀਆਂ-ਪੂਰੀਆਂ, ਪਾਣੀ ਨਾਲ ਭਰ ਜਾਂਦੀਆਂ ਨੇਂ।
ਹਾਂਜੀ।
ਸੜਕਾਂ ਉਹ ਔਰ ਫਲੋ ਹੋ ਜਾਂਦੀਆਂ ਨੇਂ, ਪਾਣੀ ਦੇ ਵਜੇ ਨਾਲ, ਬਾਰਿਸ਼ ਦਾ
ਹਾਂਜੀ, ਹਾਂਜੀ।
ਹੁਣ ਸਾਡੇ ਉੱਧਰ ਸਾਡੇ ਉੱਧਰ ਨਾਂ ਜਿੱਥੇ ਸਾਡਾ ਤਾਂ ਪਹਾੜੀ ਇਲਾਕਾ ਵੇ ਜਿੱਥੇ ਅਸੀਂ ਰਹਿਣੇ ਆਂ। ਹੁਣ ਅਸੀਂ ਮੈਦਾਨੀ ਇਲਾਕੇ ਚ ਆਏ ਹੋਏ ਆ ਤੇ ਸਾਡੇ ਨਾਂ ਸਾਡੇ ਘਰ ਜੋ ਹੋਏ ਸਾਡੇ ਘਰ ਤੋਂ ਨਿਕਲ ਕੇ ਜੋ ਬਾਹਰ ਸੜਕੇ ਉੱਧਰੋਂ ਦੀ ਇੰਨਾਂ ਪਿੱਛੋਂ ਦੀ ਫਲੋ ਇੰਨੀ ਤੇਜ਼ ਪਾਣੀ ਆਂਦਾ ਐ ਕਿ ਮੰਨ ਲਓ ਤੁਸੀਂ ਆਪਣਾ ਪੈਰ ਨ੍ਹੀਂ ਰੱਖ, ਪੈਰ ਰੱਖ ਕੇ ਖੜ੍ਹਾ ਨਈਂ ਹੋ ਸਕਦੇ। ਤੁਹਾਡਾ ਪਿਆਰ ਵੀ ਪਰੇ-ਪਰੇ ਜਾਏਗਾ , ਪੂਰਾ ਡਰ ਲੱਗਦਾ ਪੀ ਕਿ ਬੰਦਾ ਥੱਲੇ ਲੈਣ ਜਾ ਪਵੇ ਡਿੱਗ ਣਾ ਪਵੇ। ਤੇ ਪੂਰਾ ਪੈਰ ਪੱਕਾ ਰੱਖ ਕੇ ਫੇਰ ਅਸੀਂ ਇੱਕ ਗਲੀ ਤੋਂ ਦੂਜੀ ਗਲੀ ਟੱਪਣੇ ਆਂ।
ਅੱਛਾ।
ਸਾਡੇ ਉੱਧਰ ਦਾ ਜੋ ਮੌਸਮ ਐ ਨਾਂ ਉਹ ਇੱਦਾਂ ਐ ਕਿ ਇੱਕ ਮਿੰਟ ਐਸਾ ਲੱਗੇਗਾ ਵੀ ਬਾਹਰ ਨਾਂ ਧੁੱਪ ਚੜ੍ਹੀ ਹੋਏਗੀ, ਦੂਜੇ ਪਲ ਵਿੱਚ ਹੋਏਗਾ ਏ ਤੇ ਬਾਰਿਸ਼ ਆ ਗਈ।
ਅੱਛਾ।
ਹੋਰ ਮੈਂ ਮੇ ਮੈਂ ਨਾਂ ਕਈ ਵਾਰ ਨੋਟ ਕੀਤਾ ਵੈ। ਮੈਂ ਜਦੋਂ ਬੜੀ ਸੋਹਣੀ ਤਰ੍ਹਾਂ ਸਫਾਈ ਕਰਨੀਆਂ ਘਰ ਦੀ, ਵੈੜਾ ਚੰਗੀ ਤਰ੍ਹਾਂ ਪਾਣੀ ਨਾਲ ਧੋਣੀ ਆਂ। ਸਰਫ ਲਾ ਕੇ ਅਤੇ ਛੱਡ ਦੀ ਸਫਾਈ ਕਰਕੇ ਆਣੀ ਆਂ ਬੜੇ ਸੋਹਣੇ ਤਰੀਕੇ ਨਾਲ। ਝਾੜੂ ਪੋਚਾ ਮ, ਝਾੜੂ ਲੈ ਕੇ ਉਹ ਲੈਕੇ ਡਸਟਬੈਨ ਲੈ ਲੈ ਉੱਪਰ ਸਫ਼ਾਈ ਕਰਕੇ ਆਣੀ ਆਂ, ਪੂਰਾ ਜਿੰਨਾ ਵੀ ਕੂੜਾ ਚੰਗੀ ਤਰ੍ਹਾਂ ਚੁੱਕ ਕੇ ਪਨ੍ਹੀ ਚ ਪਾ ਕੇ ਥੱਲੇ ਲੈ ਆਣੀ ਆਂ, ਉਹ ਸ਼ਾਇਦ ਮੇਰੀ ਸਫ਼ਾਈ ਵੇਖ ਕੇ ਸ਼ਾਇਦ ਰੱਬ ਖੁਸ਼ ਹੋ ਜਾਂਦਾ। ਉਹ ਬਾਰਿਸ਼ ਕਰ ਦਿੰਦਾ ਤੇ ਜਿਹੜੀ ਸਫਾਈ ਮੈਂ ਕੀਤੀ ਐਂ ਉਹ ਮੈਨੂੰ ਦੁਬਾਰਾ ਕਰਨੀ ਪੈ ਜਾਂਦੀ ਐ।
ਇੱਹ ਤੇ ਸਹੀ ਏ।
ਫਿਰ ਕਦੀ-ਕਦੀ ਹਾਸਾ ਆਂਦਾ ਏ ਰੱਬਾ ਮੇਰੇਲ ਮੇਰੇ ਨਾਲ ਕਿਹੜ ਦੁਸ਼ਮਣੀ ਆ ਜਦੋ ਮੈਂ ਚੰਗੀ ਤਰ੍ਹਾਂ ਸਫ਼ਾਈ ਕਰਨੀ, ਉਹ ਉਸੇ ਦਿਨ ਮੀਹ ਲਿਆਣਾ ਹੁੰਦਾ।
ਹਾਂਜੀ।
ਘੱਟਾ ਹਨੇਰੀ ਪੂਰਾ ਜਮਾ ਹੋ ਜਾਂਦਾ, ਫੇਰ ਦੁਬਾਰਾ ਤੋ ਕਰਨੀ ਪੈਂਦੀ ਐ।
ਹੂੰ-ਹੂੰ।
ਤੁਹਾਡੇ ਉੱਧਰ ਵੀ ਬਾਰਿਸ਼ਾਂ ਆਂਦੀਆਂ ਹੋਣਗੀਆਂ ਤਗੜੀਆਂ ਨਈ।
ਹਾਂਜੀ, ਆਉਂਦੀਆਂ ਬਾਰਿਸ਼ਾਂ ਬਾ ਕਾਫ਼ੀ ਨੇਰੀਆਂ ਵੀ ਕਾਫ਼ੀ ਆਉਂਦੀਆਂ, ਇਹਨਾਂ ਨੇ ਮੈ ਮਿੱਟੀ ਘੱਟਾ ਚੜ ਜਾਂਦੀ ਐ।
ਹੁਣ ਹੁਣੇ ਨਾ ਪਿੱਛੇ ਕੁਛ ਦਿਨ ਪਹਿਲਾਂ ਨਾ ਅਲਰਟ ਆਇਆ ਹਰ ਇੱਕ ਫੋਨ ਤੇ ਆਇਆ, ਇੱਕ ਤਰ੍ਹਾਂ ਤੋਂ ਬਈ ਐ ਤਿੰਨ ਘੰਟੇ ਬਾਅਦ ਬੜੀ ਤੇਜ਼ ਬਾਰਿਸ਼ ਆਏਗੀ, ਨ੍ਹੇਰੀ ਚੱਲੇਗੀ। ਸਾਰੇ ਆਪਣੇ ਘਰੋਂ ਘਰੀ ਵੀ ਚਲੇ ਜਾਓ, ਹੋਰ ਉਹ ਸਾਇਰਨ ਵ ਵੱਜੀ ਜਾਏ-ਵੱਜੀ ਜਾਏ, ਟੂੰ-ਟੂੰ ਆ ਜਾਈ ਜਾਏ, ਮੈਂ ਸੋਚਾਂ ਯਾਰ ਪਤਾ ਨੀ ਕਿਧਰੋਂ ਦੀ ਮੈਸੇਜ ਆ ਰਿਹਾ, ਪਤਾ ਨਹੀਂ ਕੋਈ ਫਰੋਡ-ਫਰੋਡ ਵੇ ਜਾਂ ਕੀ ਚੀਜ਼ ਏ।
ਹਾਂ ਮੇਰੇ ਫੋਨ ਤੇ ਵੀ ਆਏ ਸੀ, ਮੈਂ ਕਿਹਾ ਫੋਨ ਇੱਕੇ ਦਮ ਐਵੇਂ ਜੇ ਕਾਹਤੋਂ ਕਰਨ ਲੱਗ ਗਿਆ।
ਹਾਂ, ਉਹ ਵਾਰ-ਵਾਰ ਟੂੰ-ਟੂੰ-ਟੂੰ-ਟੂੰ-ਟੂੰ-ਟੂੰ ਏਨੀ ਤੇਜ ਓਹਦੀ ਆਵਾਜ਼ ਆਈ ਜਾਏ। ਆਏ ਜਾਏ, ਤੇ ਮਨ ਤੇ ਡਰਿਆ ਵੀ ਐ ਕੋਈ ਕੋਈ ਪ੍ਰੋਬਲਮ ਤੇ ਨੀ ਹੋ ਗਈ ਫੋਨ ਵਿੱਚ, ਜਾਂ ਕਿਸੇ ਨੇ ਕੋਈ ਫੋਨ ਹੈਕ ਤੇ ਨਹੀਂ ਕਰ ਲਿੱਤਾ।
ਹਾਂਜੀ।
ਜਾਂ ਕੋਈ ਸਕੈਮ ਤੇ ਨਈ ਐ, ਫਿਰ ਮੈਂ ਕਿਸੇ ਤੋਂ ਕਨਫਰਮ ਕੀ ਤਾ ਆਪਣੇ ਘਰੇ ਹੀ, ਉਹਨਾਂ ਨੇ ਕਿਹਾ ਵੀ ਇਹ ਹਰ ਫੋਨ ਤੇ ਆਇਆ ਵੇ ਮੈਸੇਜ ਅਲਰਟ‌। ਵੇ ਤਾਂ ਕਿ ਤਿੰਨ ਘੰਟੇ ਬਾਅਦ ਜ਼ੋਰਦਾਰ ਮੀਂਹ ਆਏਗਾ, ਤਕੜੀ ਨੇਰੀ ਆਏਗੀ। ਕੋਈ ਵੀ ਘਰਾਂ ਤੋਂ ਬਾਹਰ ਨਾ ਜਾਓ, ਜੇ ਕੋਈ ਘਰ ਘਰਾਂ ਤੋਂ ਬਾਹਰ ਹੈਗਾ, ਓਹ ਆਪਣੇ ਘਰੇ ਵਾਪਸ ਆ ਜਾਏ।
ਹਾਂਜੀ।
ਤੇ ਫੇਰ ਮੈਂ ਫੇਰ ਓਸ ਵੇਲੇ ਈ ਫਿਰ ਇੱਕ ਵਾਰੀ ਤਾਂ ਮੈਂ ਆਪਣੇ-ਆਪਣੇ ਪਾਰਕ ਚ ਗਈ ਸੀ ਘੁੰਮਣ ਵਾਸਤੇ। ਦੋ ਵ ਇੱਕ ਵਾਰੀ ਘਰੇ ਐਵੇਂ ਹੋਇਆ, ਇੱਕ ਵਾਰ ਮੈਂ ਥੱਲੇ ਗਈ ਹੋਈ ਸੀ। ਫਟਾਫਟ ਮੈਂ ਆਪਣੀ ਗੁਡੀ ਨੂੰ ਲੈ ਕੇ ਘਰ ਆਈ, ਮੈਂ ਪਾਰਕ ਚ ਖੇਡਣ ਗਈ ਹੋਈ ਸੀ ਉਸਦੇ ਨਾਲ। ਇਹਨੂੰ ਖਡਾਣ ਵਾਸਤੇ ਡੋਟਰ ਨੂੰ, ਇੰਨੀ ਤੇਜ਼ ਫਿਰ ਮੈਂ ਕਿਹਾ ਅੰਦਰ ਹਲੇੇ, ਅਸੀਂ ਅਹ ਘਰ ਆਣ ਦੀ ਦੇਰ ਵੇ, ਹਲੇ ਮੈਂ ਲਿਫਟ ਦਾ ਯੂਜ ਕਰਕੇ ਉੱਪਰ ਹੀ ਆਈ ਆਂ। ਤੇ ਏਨੀ ਤੇਜ਼ ਨ੍ਹੇਰੀ ਆਈ ਇੰਨੀ ਤੇਜ਼, ਮਤਲਬ ਮੌਸਮ ਖਰਾਬ ਹੋਇਆ। ਉਹ ਮੈਂ ਕਿਹਾ ਮੈਂ ਸ਼ੁਕਰ ਮਨਾਇਆ ਚਲੋ ਵਾਹਿਗੁਰੂ, ਮੈਂ ਸਹੀ ਟਾਈਮ ਤੇ ਉੱਪਰ ਆ ਗਈ ਆਂ। ਨਹੀਂ ਤੇ ਨੇਰੀ ਏਨੀ ਤੇਜ਼ ਆਈ, ਕਿ ਕੁਛ ਵੀ ਉਡਾ ਕੇ ਲੈ ਜਾਏ।
ਹਾਂਜੀ, ਕਾਫੀ ਤੇਜ਼ ਸੀ ਹਨੇਰੀ, ਕਾਫ਼ੀ ਨੁਕਸਾਨ ਵੀ ਹੋਇਆ ਨਾ।
ਹਾਂ, ਬੋਤਾ ਨੁਕਸਾਨ ਬਚਾਰੇ ਜੋ-ਜੋ ਕਿਸਾਨ ਭਰਾ ਨੇ ਸਾਡੇ।
ਹਾਂਜੀ-ਹਾਂਜੀ।
ਅਸੀਂ ਤਾਂ ਚਲੋ ਆਪਣੇ-ਆਪਣੇ ਘਰੇ ਬੈਠੇ ਹੋਏ ਆਂ, ਲੇਕਿਨ ਵਿਚਾਰਾ ਦਾ ਜ ਜੀਵਿਕਾ ਈ ਓਨਾਂ ਦੇ ਫਸਲਾਂ ਸਨ। ਓਹ ਬਰਬਾਦ ਹੋਗੀਆਂ।
ਹਾਂਜੀ।
ਬਚਾਰੇ ਓਹ, ਇੰਨੀ ਮਿਹਨਤ ਨਾਲ ਅਗਲਿਆਂ ਨੇ ਫਸਲਾਂ ਉਗਾਈਆਂ, ਬਈ ਏਨਾਂ ਨੁਕਸਾਨ ਝੱਲਣਾ ਪੈ ਗਿਆ ਓਨਾ ਨੂੰ।
ਹਾਂਜੀ।
ਤੇ ਯਾਰ ਬੜਾ ਦੁੱਖ ਆਂਦਾ, ਵਿਚਾਰੇ ਜੋ ਇੰਨੀ ਮਿਹਨਤ ਨਾਲ, ਆਪਣੇ ਖੂਨ ਪਸੀਨੇ ਨਾਲ, ਏਨੀ ਕੋਸ਼ਿਸ਼ ਕਰਕੇ, ਰਾਤ ਦਿਨ ਮਿਹਨਤ-ਮਿਹਨਤ ਕਰਕੇ ਫਸਲ ਉਗਾਂਦੇ ਨੇ, ਤੇ ਮਗਰ ਐਸ ਤਰ੍ਹਾਂ ਹੋਜੇ ਤਾਂ ਕਿੰਨਾ ਨੁਕਸਾਨ ਹੁੰਦਾ ਉਹਨਾਂ ਦਾ।
ਹਾਂਜੀ।
ਅਗਲੇ ਤੇ ਬਚਾਰਿਆਂ ਦੀ ਕਮਾਈ ਓਈ ਏ, ਫਸਲ ਤਾਂ ਕੱਟੇਗੀ। ਤੇ ਤਈਓਂ ਜਦੋਂ ਬਾਜ਼ਾਰ ਚ ਜਾਏਗੀ ਸਈ ਮੁੱਲ ਪਏਗਾ, ਤੇ ਤਈਓ ਉਨਾਂ ਦੇ ਕੋਲ ਕੁੱਛ ਪੈਸਾ ਆਏਗਾ, ਓਹਨਾਂ ਦੇ ਜੀਵਿਕਾ ਦਾ ਸਾਧਨ ਹੀ ਓਹੀ ਐ। ਬੱਚਿਆਂ ਦੀ ਪੜ੍ਹਾਈ ਹੋ ਗਈ, ਘਰ ਦੇ ਖ਼ਰਚੇ ਹੋ ਗਏ।
ਹਾਂਜੀ।
ਕਿੰਦਾ ਮਤਲਬ ਔਖਾ ਹੋ ਜਾਂਦਾ।
ਹਾਂਜੀ।
ਫੇਰ ਸੜਕਾਂ ਤੇ ਥਾਂ-ਥਾਂ ਤੇ ਪਾਣੀ ਭਰ ਦਿਦੈ।
ਹਾਂਜੀ।
ਦੂਜਾ, ਕਿਸ ਨੇ ਕੋਈ ਐਮ ਕੋਈ ਐਮਰਜੈਂਸੀ ਪੈ ਜੇ ਘਰ। ਮੰਨ ਲੋ ਕਿਸੀ ਨੂੰ ਐਡਮਿਟ ਕਰਾਣਾ ਯਾਂ ਕਿਸੇ ਤਬੀਅਤ ਖਰਾਬ ਹੋਜੇ ਡੋਕਟਰ ਕੋਲ ਤੇ ਲੈ ਕੇ ਜਾਣਾ ਈ। ਤੇ ਕਿੰਨੀ ਮੁਸ਼ਕਿਲ ਆਂਦੀ ਏ। ਹੂੰ। ਚਲੋ ਜੀ ਤੁਸੀਂ, ਮੇਰੇ ਨਾਲ ਇੰਨੀ, ਇੰਨੀ ਦੇਰ ਮੈਨੂੰ ਟੈਮ ਦਿੱਤਾ।
ਹਾਂਜੀ।
ਬੋਤ ਧਨਿਆਵਾਦ ਜੀ, ਥੈਂਕ ਯੂ ਜੀ, ਓਕੇ ਜੀ- ਓਕੇ ਜੀ।
ਠੀਕ ਐ ਜੀ।